ਅੱਜ ਨਹੀਂ ਆ ਰਹੀ ਮੈਨੂੰ
ਹੈਲੋ,
ਕਾਲ। ਹਾਂਜੀ, ਸਤਿ੍ਰੀ। ਸਤਿ ਸ਼੍ਰੀ ਅਕਾਲ ਜੀ ਬੜੀ ਟਾਈਮ ਬਾਅਦ ਆਵਾਜ਼ ਆਈ ਤੁਹਾਡੀ
ਅੱਛਾ। ਪਤਾ ਨੀ ਅੱਜ -ਕੱਲ ਨਾ ਹ ਐ ਨੈਟ ਦੀ ਪ੍ਰੋਬਲਮ ਚੱਲ ਰਹੀਆਂ ਨੇ।
ਇਸ਼ੂ ਹੈ ਨਾ
ਅੱਛਾ। ਨੈਟ -ਨੈਟਵਰਕ ਇਸ਼ੂ ਚੱਲ ਰਿਹਾ ਕੋ
ਮੈਂ ਕਿਹਾ ਪਤਾ ਨੀ ਮੈਨੂੰ ਫੋਨ ਤੇ ਆਇਆ ਵੀ ਮੈਂ ਚੁੱਕਿਆ ਵੀ ਇਹ ਤੇ ਆਵਾਜ਼ ਯ ਹੀ ਵਧੀਆ। ਬਸ ਮੈਂ ਥੋੜਾ ਲੇਟੀ ਹੋਈ ਸੀ ਤਾਂ ਥੋੜ੍ਹਾ ਜਿਹਾ ਅੱਜ ਕੱਲ ਮੌਸਮ ਥੋੜ੍ਹਾ ਜਿਸੇ ਹੇਕਾਂ ਹੁਣ ਪਾਣੀ ਪੀ ਕੇ ਆਈਆਂ ਤੇ ਥੋੜ੍ਹਾ ਜਿਹੀ ਐਕਟਿਵ ਹੋਈਆਂ ਹੁਣ ਚਾਹ ਪੀ ਕੇ ਹੋ ਜਾਵਾਂਗੀ ਨਾਲ ਨਾਲ ਤੇ ਬੰਦਾ ਹਾਂ ਐਕਟਿਵ ਵੀ ਹੁੰਦਾ
ਬ ਹਾਂ ਬਸ ਹ ਕਿਚਨ ਚ ਮੈਂ ਖੁਦ ਕਿਚਨ ਚ ਸੀ ਹਾਂ ਹਾਂਜੀ ਹਾਂਜੀ ਮੈਂ ਵੀ ਬਸ ਕਿਚਨ ਚ ਸੀ ਤੇ ਆਈ ਆ ਸ ਲੇਡੀਜ਼ ਦੀ ਤੇ ਸਾਰੀ ਜ਼ਿੰਦਗੀ ਕਿਚਨ ਚ ਹੀ ਨਿਕਲ ਜਾਂਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਬਣਾਉਣਾ ਹੁਣ ਉਹ
ਹਾਂਜੀ ਹਾਂ ਬਿਲਕੁਲ ਬਿਲਕੁਲ
ਸਵੇਰੇ
ਬਿਲਕੁਲ ਬਾਰ ਦੇ ਮੈਂਬਰ ਨਾ ਸਭ ਦੀ ਆਪਣੀ ਆਪਣੀ ਅਲਗ ਅਲੱਗ
ਹਮ
ਚੁਵਾਈ ਸੌ
ਹਾਂਜੀ ਹਾਂਜੀ ਤੇ ਇਹ ਤੇ ਬੜਾ ਸ਼ੁਕਰ ਹੈ ਕਿ ਹੁਣ ਕੁੱਝ ਸਾਇੰਸ ਦੇ ਵਜ੍ਹਾ ਤੋਂ ਬੜੇ ਅਪਲਾਇੰਸਿਸ ਆ ਗਏ ਨੇ ਕਿਚਨ ਚ ਤੇ ਥੋੜਾ ਕੰਮ ਈਜ਼ੀ ਹੋ ਜਾਂਦਾ ਹੈ ਚੋਪਰ ਲੈ ਲ ਲੋ ਮਾਈਕ੍ਰੋਵੇਵ ਲੈ ਲ ਮਿਕਸੀ ਆ ਗਈ ਹੈ ਸਭ ਚੀਜ਼ਾਂ ਨਾਲ ਕੰਮ ਕਾਫੀ ਆਸਾਨ ਹੋ ਗਿਆ ਤੇ ਨਹੀਂ ਰਹੇ ਪਹਿਲੇ ਪਹਿਲੇ ਜਨਾਨੀਆਂ ਪਵਤਾਨੀ ਹੋਣਗੇੀਆਂ ਜਿਹੜਾ ਸਾਰੇ ਕੰਮ ਹੱਥ ਨਾਲ ਕਰਦੀਆਂ ਸਨ ਪਿਆਜ ਲਸਨ ਕਟ ਤੇ ਅੱਜ ਕੱਲ ਦੇ ਚੋਪਲ ਚ ਮਿੰਟ ਲੱਗਦਾ ਪਿਆਜ ਲ ਸਭ ਕੁਛ ਮੀਟਰ ਮੀਟਰ ਜਾਂਦਾ ਹੈ ਫਟਾਫਟ ਖਾਣਾ ਬਣ ਜਾਂਦਾ ਹੈ ਤੇ ਪਹਿਲੇ ਅੰਗਠੀਆਂ ਤੇ ਵੀ ਲੱਗੀਆਂ ਰਹਦੀਆਂ ਸੀ ਔਰ ਤਾਂਾਂ
ਜਿਆਦਾ ਕੁਝ
ਹਾਂ ਤੇ ਹੁਣ ਮ ਮ ਮਾਈਕ੍ਰੋਵੇਵ ਦਾ ਵੀ ਬਥੇਰਾ ਸ ਹੋ ਗਿਆ ਇੱਕ ਟਾਈਮ ਰੋਟੀ ਬਣਾ ਕੇ ਰੱਖੋ ਕੱਚ ਦੇ ਬੋਲ ਚ ਤੁਸੀਂ ਪਾ ਦੋ ਤੇ ਗਰਮ ਕੀਤਾ ਤੀ ਦੇ
ਹਾਂਜੀ।
ਤੇ ਨਹੀਂ ਤੇ ਫੇਰ ਭਾਂ ਨਹੀਂ ਤੇ ਗੈਸਾਂ ਤੇ ਤੇ ਭਾਂਡਿਆਂ ਚ ਅਸੀਂ ਗਰਮ ਕਰ ਸਕੇ।
ਪਰ ਦੇਖੋ ਹਾਂ ਜੀ ਕੁਛ ਇਹ ਚੀਜ਼ਾਂ ਦੇ ਫਾਇਦੇ ਵੀ ਨੇ ਕੁਛ ਨੁਕਸਾਨ ਵੀ ਵੀ ਨੇ ਹਾਂ- ਹਾਂ, ਹਾਂ।
ਹਾਂਜੀ, ਹੁਣ
ਤੇ ਉਹ ਰੇਜ਼ ਹੁੰਦੀਆਂ ਨੇ ਅੰਦਰ ਬੜੀਆਂ ਸਟਰੋਂਗ ਹੁੰਦੀਆਂ। ਹਾਂਜੀ, ਹਾਂ।
ਹਾਂ। ਅਲ ਮ ਮਾਈਕ ਦੇ ਵਿੱਚ ਤੇ ਗਲ ਭਾਂਡਾ ਰੱਖਿਆ ਗਿਆ ਜਿਵੇਂ ਹਾਂ ਗਲਤ ਜੇ ਪਲਾਸਟਿਕ ਗ਼ਲਤ ਰੱਖੀ ਗਈ ਹੈ ਉਹ ਤੇ ਕਹਿੰਦੇ ਬੜੀ ਜ਼ਿਆਦਾ ਖ਼ਤਰਨਾਕ ਹੋ ਜਾਂਦੀ ਹੈ, ਫੇਰ ਰੇਜ਼ ਨਿਕਲਦੀ ਹੈ ਜੋ ਕਿ ਅੱਜ ਜਿਵੇਂ ਕਹਿਣ ਸਰ ਬੜਾ ਫੈਲ ਰਿਹਾ ਬਹੁਤ ਜਿਆਦਾ ਲੋਕ ਲੋਕਾਂ ਨੂੰ ਹੋ ਰਿਹਾ ਇਹ ਵੀ ਇਹ ਵੀ ਰੀ ਨੇ ਕਾਫੀ
ਬਿਲਕੁਲ। ਬਿਲਕੁਲ ਇਹਨਾਂ ਇਹ ਚੀਜ਼ਾਂ ਦੇ ਫਾਇਦੇ ਵੀ ਬੜੇ ਨੇ ਤੇ ਨੁਕਸਾਨ ਵੀ ਬੜੇ ਨੇ। ਫਾਇਦੇ ਇਹ ਵਿ ਕਿ ਐਮਰਜੈਂਸੀ ਵਿਚ ਸਾਨੂ ਸਾਨੂੰ ਇਕੋ ਇਕਦਮ ਚਲੋ ਗਰਮ ਕਰ ਕਰ ਲੈਂਦੇ ਆ ਕੇ ਗਰਮ ਹੋ ਜਾਂਦੀਆਂ ਨੇ ਹਨਾ ਛੋਟੀਆਂ ਮੋਟੀਆਂ ਚੀਜ਼ਾਂ ਬਣ ਜਾਂਦੀਆਂ ਨੇ ਜਿਵੇਂ ਕਿੰਨਾ ਕੁਛ ਅੱਜ ਕੱਲ੍ਹ ਦਿਖਾਂਦੇ ਨੇ ਇਡਲੀ ਹੋਰਾ ਕੀ ਨਾਮ ਹੈ ਡੋਕਲਾ
ਹੂੰ।
ਇਡਲੀ ਹੁੰਦੇ ਨੇ ਇਹਦੇ ਵਿੱਚ ਪੀਜ਼ਾ ਵਗੈਰਾ ਤੇ ਬਸ ਥੋੜਾ ਹੀ ਯੂਜ ਕਰੋ ਲੇਕਿਨ ਬਹੁਤ ਜ਼ਿਆਦਾ ਵੀ ਨਹੀਂ ਨਾ ਕਰੋ। ਥੋੜਾ ਬਹੁਤ ਨਵਾਂ ਆਇਆ ਨੀ ਹੈ ਏਅਰ ਫਰਾਇਰਰ ਮੈਂ ਉਹਦੇ ਬਾਰੇ ਬਹੁਤ ਸੁਣਿਆ ਬਹੁਤ ਵਧੀਆ
ਹਾਂ, ਹਾਂ ਘੱਟ ਓਇਲ ਨਾਲ ਚੀਜ਼ਾਂ ਤਿਆਰ ਹੋ ਜਾਂਦੀਆਂ ਉਹਦੇ ਨਾਲ ਸਾਡੇ ਘਰ ਵੀ ਹੈ ਲੇ ਲੇਕਿਨ ਮੈਂ ਬੜਾ ਘੱਟ ਯੂਜ ਕਰਨੀ ਆਂ। ਬਲਾ ਹਾਂ। ਕੁਝ ਜ਼ਿਆਦਾ ਯੂਜ ਨੀ ਕਰਦੀ, ਏਅਰਫ੍ਰਾਈ ਦਾ ਵੀ ਮੈਂ। ਖਾਲੀ
ਰੈਣ ਉਹ ਤੇ ਬਹੁਤ ਕਿ ਉਹਦੇ ਐਡਵਾਂਟੇਜ ਦੱਸਦੀ ਵੀ ਸੀ ਕਿ ਬਹੁਤ ਵਧੀਆ, ਬਹੁਤ ਵਧੀਆ। ਫਿਰ ਕੋਈ ਇੱਕ ਕਈ ਹੋਰ ਨਿਰਾ ਬਿਮਾਰੀ ਦਾ ਘਰ ਵੀ ਰੇਜ਼ ਜਿਹੜੀਆਂ ਹੁੰਦੀਆਂ ਨੇ, ਇੰਨੀ ਜ਼ਿਆਦਾ ਉਹ ਹੁੰਦੀਆਂ ਨੇ ਨਾ ਕਿ ਉਹ ਮਤਲ ਜਦੋਂ ਖਾਣਾ ਇੰਨਾ ਏ ਕਹਿੰਦੇ ਆ ਨਾ, ਵੀ ਜਿਵੇਂ ਇਹਦੇ ਫਟਾਫਟ ਚੀਜ਼ ਏ ਮੈਂ ਕਿਹਾ ਚਲੋ, ਹਰ ਇੱਕ ਚੀਜ਼ ਤੇ
ਤੇ ਤੁਹਾਨੂੰ ਕਿਹਨੇ ਕਹਿਤਾ ਇਹ ਏਅਰ ਫਾਇਰ ਵਿੱਚ ਜਿਆਦਾ ਉਹ ਘੱਟ ਟਾਈਮ ਨੀ ਲੱਗਦਾ। ਏਅਰ ਫਾਇਰ ਬਲਕਿ ਜ਼ਿਆਦਾ ਟਾਈਮ ਲੈਂਦਾ ਹੈ ਤੇ ਕਿਉਂਕਿ ਜਿਹੜੀ ਚੀਜ਼ ਅਸੀਂ ਇੱਕ ਮਿੰਟ ਚ ਤਲ ਕੇ ਬਾਹਰ ਕੱਢ ਲੈਂਦੇ ਆ ਨਾ, ਉਹਨੂੰ ਉਨੇ ਹੋਲੀ ਹੋਲੀ ਹੋਲੀ ਬਣ ਬੜਾ ਟਾਈਮ ਲੱਗ ਜਾਂਦਾ ਯਾਰ ਫ੍ਰਾਇਰ ਵਿੱਚ ਵੀ, ਥੋੜੀ ਚੀਜ਼ ਨੂੰ ਮਤਲਬ ਬੰਦੇ ਬਹਿ ਜਾ, ਬੈਠੇ ਰਹਿਣ। ਮਸਾਂ ਹੀ ਉਹਦੇ ਚੋਂ ਆਣਗੇ। ਹਾਂ। ਹਾਂ, ਇਹ ਇਹ ਫਾਇਦਾ ਜ਼ਰੂਰ ਏ।
ਉਹਦੇ ਬਾ ਹਾਂ ਹਾਂ
ਹਾਂ, ਇਹ ਫਾਇਦਾ ਇਹ ਜ਼ਰੂਰ ਹੈ ਕਿ ਉਹ ਓਇਲ ਜਿਆਦਾ ਨੀ ਲੈਂਦਾ ਉਹ। ਮਤਲਬ ਇਸ ਤਰ੍ਹਾਂ ਹੀ ਰੋਸਟ ਹੋ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਮਕੈਨ ਵਗੈਰਾ, ਆਲੂ ਦੇ ਚਿਪਸ ਵਗੈਰਾ, ਤਲਨੇ ਆ ਤੇ ਕਿੰਨਾ ਓਇਲ ਆ ਜਾਂਦਾ ਉਹਨਾਂ ਵਿੱਚ ਲੇਕਿਨ ਇਹਦੇ ਚ ਤੇਲ ਬਿਲਕੁਲ ਨੀ ਆਉਂਦਾ। ਲੇਕਿਨ ਥੋੜਾ ਟਾਈਮ ਜ਼ਿਆਦਾ ਲੱਗਦਾ। ਬ ਬੱਚੇ ਬੈਠੇ ਬੈਠੇ ਬੁੱਸ ਜਾਂਦੇ ਆ। ਹਾਏ ਆਇਆ ਨੀ, ਅਜੇ ਆਇਆ ਨੀ। ਤੇ, ਹਾਂ, ਫਾਇਦੇ ਵੀ ਨੇ, ਨੁਕਸਾਨ ਵੀ ਨੇ, ਇਹ ਚੀਜ਼ਾਂ ਦੇ, ਹਾਂ।
ਹਾਂ
ਚਲੋ ਠੀਕ ਹੈ। ਬਾਕੀ, ਬਾਕੀ ਇਹਨਾਂ ਦੇ ਫਾਇਦੇ ਵੀ ਨੇ। ਆ ਜਿਵ ਹਾਂ, ਹਾਂ। ਮਾਈਕ੍ਰੋਵੇਵ ਬਲਕਿ ਘੱਟ ਯੂਜ ਕਰਨ ਮ ਸਾਨੂੰ ਇਹ ਹੁੰਦਾ ਨਾ, ਜਿਵੇਂ ਹੁਣ ਅਸੀਂ ਫ ਫਰਾਈ ਪੈਨ ਵਿੱਚ ਸਬਜ਼ੀ ਗਰਮ ਕਰਨ ਲੱਗੇਆ ਜਾਂ ਚਾਵਲ ਗਰਮ ਕਰਨ ਲੱਗੇਆ, ਉਹ ਅੱਧੀ ਸਬਜ਼ੀ ਜਾਂ ਚਾਵਲ ਦੇ ਫਰਾਈ ਪੈਨ ਦੇ ਨਾਲ ਹੀ ਚਮੜ ਜਾਂਦੀ ਹੈ। ਨਾਲ ਲੱਗ ਜਾਂਦੀ ਹੈ। ਮਾਈਕ੍ਰੋਵੇਵ ਵਿੱਚ ਤੇ ਇਹ ਸਭ ਚੀਜ਼ ਨੀ ਹੈ ਹਾਂ ਤੇ ਅਸੀਂ ਉਹਨੂੰ ਸਹੀ ਭਾਂਡੇ ਵਿੱਚ ਪਾ ਕੇ ਰੱਖੀਏ, ਕੱਚ ਦੇ ਬਾਉਲ ਚ ਪਾ ਕੇ ਰੱਖੀਏ, ਗੰਦੀ ਪਲਾਸਟਿਕ ਹਲਕੀ ਪਲਾਸਟਿਕ ਚ ਨਾ ਪਾਈਏ, ਫੇਰ ਤੇ ਫੇਰ ਸੇਫ ਹੈ। ਜੇਕਰ ਜਰਾ ਜਾ ਗਲ ਹਲਕਾ ਪਲਾਸਟਿਕ ਲੈ ਲਿਆ ਉਹਦੇ ਚੀਜ਼ ਗਰਮ ਕਰ ਲਈ ਉਹ ਤੇ ਪਲਾਸਟਿਕ ਦੀ ਰੇਸ ਵੀ ਆਉਣਗੀਆਂ ਤੇ ਉਹਦੇ ਮਾਈਕ੍ਰੋਵੇਵ ਦੀ ਰੇਸ ਨੇ ਉਹ ਤੇ ਖਾਣੇ ਦਾ ਨਾਸ ਮਾਰ ਦਿੰਦੇ ਨੇ ਫਿਰ
ਕੁਛ ਮੈਂ ਆਪ ਮਾਈਕਰੋਵੇਵ
ਹਾਂ
ਚੀਡਲੀ ਹੁੰਦੇ ਤੇ ਹਾਂ
ਹਮ ਹਾਂ ਪਰ ਕੱਚ ਦੇ ਬਾਊਲ ਜਾਂ ਫਿਰ ਅੀ ਪਲਾਸਟਿਕ ਜਿਹੜੀ ਮਾਈਕੋਵੇਵ ਸੇਫ ਹੁੰਦੀਆਂ ਨੇ ਨਾ ਉਹ ਹੋਣੀਆਂ ਚਾਹੀਦੀਆਂ ਨੇ ਹਲਕੀ ਪਸ ਵਗੈਰਾ ਚੀਜ਼ਾਂ ਨੀ ਯੂਜ ਕਰਨੀੀਆ ਚਾਹੀਦੀਆ ਮਾਈਕਰੋਵੇਵ ਵਿੱਚ
ਬਿਲਕੁਲ ਤੇ ਪੂਰਾ ਉਹਦਾ ਜਿਹੜਾ ਮਾਈਕ੍ਰੋਵੇਵ ਵਾਲਾ ਸਟੈਂਡ ਆ ਹੁੰਦਾ ਨਾ ਭੁਰਜੀ ਬਣਾਉਣ ਵਾਲਾ ਸਪੈਸ਼ਲ ਇਸੀ ਵਾਸਤੇ ਆ ਮਾਈਕਰੋਵੇਟ ਬਣਾਉਣ ਲਈ ਮੈਂ ਤੇ ਉਹਦੇ ਵਿੱਚ ਬਣ ਜਾਂਦੀ ਹੈ ਹਾਂਜੀ
ਹਾਂ ਹਾਂ ਬਾਕੀ ਇਹ ਜੀ ਸਾਨੂੰ ਚੋਪਰ ਚੁਪਰ ਆ ਗਏ ਨੇ ਇਹਨਾਂ ਨਾਲ ਪਿਆਜ਼ ਜਲਦੀ ਹੋ ਗਏ ਮਸਾਲੇ ਜਲਦੀ ਹੋ ਗਿਆ ਉਹ ਮਿੰਟਾਂ ਚ ਕੰਮ ਹੋ ਜਾਂਦਾ ਹਾਂ
ਹਾਂ ਛੋਟੇ ਸਾਈਜ਼ ਦੇ ਗ੍ਰਾਈੰਡਰ ਵੱਡੇ ਸਾਈਜ਼ ਦੇ ਕੁਹਿੰਡੀ ਹੈ ਜਿਹੜੀ ਉਹ ਕਿੰਨੀ ਕਮ ਨ ਦੀ ਵਧੀਆ ਚੀਜ਼ ਹੈ ਬਹੁਤ ਸ ਪਹਿਲੇ ਟਾਈਮ ਵਿਚ ਤੇ ਜਨਾਨੀਆਂ ਵਿਚਾਰੀਆਂ ਹੱਥ ਨਾਲ ਹੀ ਲੱ ਵਧੀਆ ਰਹਿ ਗਿਆ
ਹਾਂ ਹਾਂ ਹਾਂ ਮ ਸ਼ੇਕ ਬਣ ਗਿਆ ਬੰਦੇ ਬੱਚੇ ਬੈਠੇ ਜ ਨੇ ਹ ਫਟਾਫਟ ਕੰਮ ਹੋ ਜਾਂਦਾ ਤੇ ਆਰਾਮ ਨਾਲ ਫਰੀ ਹੋ ਜਾਂਦਾ ਬੰਦਾ ਆ
ਹਾਂ ਹਾਂ ਹਾਂ ਉਹ ਤੇ ਹੈ ਹੀ ਹੈ ਹੱਲ
ਹਾਂ ਚਲੋ
ਟਾਈਮ ਵੀ ਵੀ ਜਲਦੀ ਹੋ ਜਾਂਦਾ
ਟਾਈਮ ਹਾਂ ਕਿਉਂਕਿ ਪਹਿਲੇ ਤਾਂ ਇੱਕ ਚੀਜ਼ ਬਣਦੀ ਸੀ ਸਭ ਖਾ ਲੈਂਦੇ ਸਨ ਹੁਣ ਬੱਚਿਆਂ ਨੇ ਹਾਂ ਤੇ ਹੁਣ ਸਭ ਵਾਸਤੇ ਅਲੱਗ ਅਲੱਗ ਵਰਾਇਟੀ ਬਣਨੀਆਂ ਹੈ ਤੇ ਫੇਰ ਉਹ ਇਹ ਸਭ ਚੀਜ਼ਾਂ ਤੇ ਚਾਹੀਦੀਆਂ ਨੇ ਨੇ ਹਾਂ ਹਾਂ
ਸੈਮੀ ਮਸ਼ੀਨਾਂ ਸੀ ਹਨਾ ਹੱਥ ਨਾਲ ਕਰੋ
ਆਹ
ਸਹੀ ਮੈਨੂੰ ਤੇ ਬੈਸਟ ਲੱਗਦੀ ਜੇ ਫੁੱਲੀ ਮਸ਼ ਠੀਕ ਕੋਈ ਟੈੈਂਸ਼ਨ ਆਪਣਾਸ ਕੱਪੜੇ ਪਾ ਦੋ
ਹਮ
ਨਾਸਵਰ ਸਰਫ ਪਾਓ ਤੇ ਉਸ ਤੋਂ ਬਾਅਦ ਜਦੋਂ ਮਰਜ਼ੀ ਕੱਢ ਲੋ ਕੋਈ ਜਿਆਦਾ ਉਹ ਨਹੀਂ
ਹੋਰ
ਲਗਦਾ ਸਪਿਨ ਕਰਨੇ ਨੇ ਸਾਰਾ ਕੰਮ ਆਪਣੇ ਆਪ ਵੀ ਹੋ ਜਾਂਦਾ
ਹਾਂ ਹਾਂ ਮੈਂ ਤੇ ਆਪ ਰਾਤੀ ਆਉਂਦੇ ਨੇ ਸ਼ਾਮੀ ਬੇਟਾ ਵੀ ਆਉਂਦਾ ਅਹ ਮੈਂ ਇਹ ਵੀ ਆਉਂਦੇ ਨੇ ਤੇ ਮੈਂ ਤੇ ਫੇਿਰ ਮਸ਼ੀਨ ਚ ਪਾ ਦੇਣੀ ਆ ਰਾਤ ਦੇ ਕੱਪੜੇ ਸਵੇਰ ਤੋਂ ਕੱਪੜੇ ਧੋਤੇ ਹੁੰਦੇ ਨੇ ਕੱਢੇ ਉੱਠਣੇ ਪਾ
ਸਹੀ ਗੱਲ ਗਰਮੀਆਂ
ਦਿਨ ਵਿੱਚ ਵੀ ਬੰਦਾ ਤਾਂ ਦੋ ਦੋ ਵਾਰੀ ਕੱਪੜੇ ਬਦਲ ਲੈਂਦਾ ਕਿਚਨ ਵਿੱਚ ਪਸਿੰਨ ਹੋ ਜਾਂਦੀਆਂ ਨੇ ਜਦੋਂ ਤੇ ਦੋ ਦੋ ਵਾਰੀ ਵੀ ਕੱਪੜੇ ਬਦਲੇ ਜਾ
ਹਾਂਜੀ
ਜਾਂਦੇ ਹੈਗੇ
ਹਾਂ ਹਾਂ ਹਾਂ ਉਹ ਤੇ ਹੈ ਹੀ ਹੈ ਕਪੜੇ ਗਰਮੀ
ਖੜੇ ਹੋ ਜਾਂਦੇ ਪ ਆ ਭਾਵੇਂ ਬੱਚਿਆਂ ਦੇ ਨੇ ਸਭ ਦੇ ਹੀ ਹੋ ਜਾਂਦੇ ਨੇ
ਹਾਂ ਹਾਂ ਕੱਪੜੇ ਗਰਮੀਆਂ ਚ ਜਿਆਦਾ ਜ਼ਿਆਦਾ ਹੋ ਜਾਂਦੇ ਗਰਮੀਆਂ ਦੇ ਕੱਪੜੇ ਨਾ ਕੋਈ ਜਿੰਮ ਗਏ ਆ ਬੱਚੇ ਅਲੱਗ ਜਿੰਮ ਜਾ ਰਹੇ ਹੈ ਅਸੀਂ ਅਲੱਗ ਜਿੰਮ ਜਾ ਰਹੇ ਹ ਫ ਫ ਰਸੋਈ ਚ ਕੰਮ ਕੀਤਾ ਤਾਂ ਕੱਪੜੇ ਪਸੀਨੇ ਨਾਲ ਗਿੱਲੇ ਫੇਰ ਕੱਪੜੇ ਲੋ ਤੇ ਫੇਰ ਐ ਮਸ਼ੀਨਾਂ ਹੀ ਵਾਰਾਂ ਖਾਂਦ ਦੀਐ ਹਾੱਥ ਨਾਲ ਤੇ ਕਿਤੇ ਧੁੱਪਦੇ ਐ ਕੱਪੜੇ। ਹਾਂ, ਥੋੜਾ ਥੋੜਾ ਪਾਣੀ ਯਾਦਾ ਲੱਗ ਸਰਫ ਜੈਦਾ ਲੱਗਦੈ ਪਰ ਆਰਾਮ ਤੇ ਹੈ, ਹਾਂ।
ਏ ਪਾਣੀ ਤਪਸ ਧਿਆਨ ਰੱਖਣਾ ਪੈਂਦੈ, ਸਾਡੇ ਵਰਗੇ ਤੇ ਮੋਟਰ ਚਲਾ ਲੈੰਦੇ ਐ ਜੀ। ਤਿਨਕੋ ਤਿੰਨ ਚਲਾਓ ਤੋਂ ਕੈੰਦੀ ਨੀ ਤੇ ਬਾਦ ਵਿੱ
ਹਾਂ ਹਾਂ, ਚਲੋ ਐ ਇਲੈਕਟ੍ਰੋਨਿਕ ਅਪਲਾਇੰਸਿਸ ਦਾ ਫਾਯ ਹਾਂ ਐ ਆਏ ਮੈਂ ਕਿਆ ਫਾਇਦੇ ਤੇ ਹੈਗ ਗੇ ਐਨਾਂ ਦੇ ਤੇ ਸੁੱਖ ਵੀ ਲੈਣਾ ਜੇ ਪਰ ਕਈ ਕਈ ਚੀਜ਼ਾਂ ਦੈ ਨੁਕਸਾਨ ਵੀ ਨੇ, ਪਰ ਧਿਆਨ ਨਾਲ ਪੂਰੀ ਸਾਵਧਾਨੀ ਨਾਲ ਕੰਮ ਕਰੋ ਸਾਰੇ ਕੰਮ ਹੋ ਜਾਂਦੇ ਐ।
ਹਾਂਜੀ ਜੀ। ਚਲੋ ਠੀਕ ਠੀਕ ਹੈ ਜੀ ਮੈਂ ਤੁਹਾਡੇ ਨਾਲ ਗੱਲ ਕਰਕੇ ਇੰਨੇ ਦਿਨਾਂ ਬਾਦ, ਓਕੇ ਜੀ। ਸਤਿ ਸੀ੍ ਕਾਲ ਜੀ।
ਹਾਂਜੀ, ਓਕੇ ਬਾਏ।